ਹੈਲੋ!
ਸ਼ਸੀਕਾਲ ਜੀ।
ਸ਼ਸੀਕਾਲ ਜੀ, ਹੋਰ ਸੁਣਾਓ, ਕੀ ਹਾਲ ਚਾਲ ਆ, ਠੀਕ ਓ?
ਹਾਂਜੀ ਵਧੀਆ, ਤੁਸੀਂ ਸੁਣਾਓ, ਠੀਕ ਓ?
ਹਾਂਜੀ- ਹਾਂਜੀ ਵਧੀਆ ਜੀ, ਹੋਰ ਘਰੇ ਸਭ ਠੀਕ ਠਾਕ ਜੀ?
ਹਾਂਜੀ -ਹਾਂਜੀ ਵਧੀਆ। ਮੈਂ ਆਪਣੀ ਬੇਬੀ ਨੂੰ ਲੈਣ ਗਈ ਸੀ ਥੱਲੇ ਰੋ ਰਿਹਾ ਸੀ ਦਾਦੀ ਕੋਲ ਖੇਡ ਰਿਆ ਸੀ।
ਅੱਛਾ -ਅੱਛਾ ਇਟਸ ਓਕੇ, ਕੋਈ ਗੱਲ ਨੀ।
ਹਾਂਜੀ, ਉਨਾ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਤੇ ਲੈ ਜਾ ਪ੍ਰਿਆ, ਮੈਂ ਕਿ ਠੀਕ ਆ।
ਅੱਛਾ- ਅੱਛਾ ਹਾਂ, ਬੱਚਿਆਂ ਨੂੰ ਵੀ ਦੇਖਣਾ ਪੈਂਦਾ ਹਾਂ। ਤੇ ਗਰਮੀ ਵੀ ਬਹੁਤ ਆ, ਹਾਂਜੀ, ਹੋਰ ਤੁਹਾਡੇ ਕਿੱਦਾਂ ਏ ਦਾ ਮੌਸਮ?
ਮੌਸਮ ਨਾ ਅੱਜ ਤਾਂ ਧੁੱਪ ਨਿਕਲੀ ਐ। ਵਿੱਚ -ਵਿਚ ਬਦਲ ਆ ਜਾਂਦੇ ਨੇ। ਉਹ ਭੜਾਸ ਜੀ ਨੀ ਹੁੰਦੀ ਜਿਹੜੀ ਹੁੰਮਸ ਜੀ, ਉਦਾ ਦੀ ਹੋ ਰਹੀ ਏ ਸਫੋਕੇਸ਼ਨ ਜੀ।
ਹਾਂਜੀ- ਹਾਂਜੀ ਬਹੁਤ ਜ਼ਿਆਦਾ ਬਾਹਰ ਦਾ ਮੁਸ਼ਕਿਲ ਹੀ ਹੋਇਆ ਪਿਆ ਵਾ, ਬਹੁਤ ਜ਼ਿਆਦਾ, ਸਾਡੇ ਤਾਂ ਆਪ ਇੰਨੀ ਕੜਾਕੇ ਦਾਰ ਧੁੱਪ ਨਿਕਲੀ ਹੋਈ ਆ। ਮੈਂ ਕਈ ਵਾਰ ਉੱਪਰ ਵੀ ਕੋਠੇ ਤੇ ਕੰਮ ਕਰਨੇ ਮੈਂ ਕੱਪੇ ਕੱਪੜੇ ਧੋਣੇ ਸੀ, ਉੱਪਰ ਇੰਨੀ ਧੁੱਪ ਪੈ ਰਹੀ ਆ, ਮੇਰੇ ਹਸਬੈਂਡ ਕਹਿੰਦੇ ਸ਼ਾਮ ਨੂੰ ਕਰ ਲੀ। ਹੋਰ?
ਰੂਮ ਉੱਪਰ ਆ, ਜਿੰਨੀ ਦੇਰ ਏਸੀ ਚਲਾਓ, ਉਨੀ ਦੇਰ ਹੀ ਠੀਕ ਰਹਿੰਦਾ ਵਾ। ਉਸ ਤੋਂ ਬਾਅਦ ਫੇਰ ਇੱਦਾਂ ਦਾ ਹੀ ਹੋ ਜਾਂਦਾ।
ਹੂੰ ਭਈ ਸਹੀ ਗੱਲ ਆ, ਹੁਣ ਕਿੰਨੀ ਕੁ ਦੇਰ ਬੰ ਦਾ ਏ ਸੀ ਵੀ ਕਿੰਨੀ ਕੁ ਦੇਰ, ਹਾਂਜੀ- ਹਾਂਜੀ ਸਹੀ ਗੱਲ ਆ।
ਤੇ ਚੱਲਦਾ ਵਾ, ਫੇਰ ਕਿੰਨੀ ਕੁ ਦੇਰ ਹੈਨਾ। ਭਾਊ ਤਾਨੂੰ ਵੀ ਰੈਸਟ ਚ ਚਾਹੀਦਾ ਹੀ ਆ।
ਸਹੀ ਗੱਲ ਆ, ਮਸ਼ੀਨਰੀ ਆ, ਕੋਈ ਥੋੜਾ ਰੈਸਟ ਚ ਹੋੋਉਗੀ ਤਾਂ ਹੀ ਵਧੀਆ ਚੱਲੂਗੀ, ਨਹੀਂ ਤਾਂ ਏਦਾਂ ਚੀਜ਼ਾਂ ਤੇ ਅਸਰ ਪੈਂਦਾ ਵਾ। ਗਰਮੀ ਚ ਹੁੰਦੀਆਂ ਵੀ ਬਹੁਤ ਖ਼ਰਾਬ ਆ। ਮੌਸਮ ਦੇ ਹਿਸਾਬ ਤੇ ਨਾ ਜਿਹੜੀ ਚੀਜ਼ਾਂ ਦੀ ਜਿਹੜੀ ਚੀਜ਼ਾਂ ਦੀ ਲੋੜ ਹੁੰਦੀ ਨਾ ਗਰਮੀ ਚ ਉਹ ਚੀਜ਼ਾਂ ਈ ਖਰਾਬ ਹੁੰਦੀਆਂ ਵਾ ਹਾਆਆ ਮੇਰੀ ਗੱਲ ਪਰ ਵਾਸ਼ਿੰਗ ਮਸ਼ੀਨ ਖਰਾਬ ਹੋ ਗਈ। ਮੈਂ ਕਿਹਾ ਗਰਮੀ ਚ ਬੱਦਲ ਆ ਗਿਆ ਕੱਪੜੇ ਸੁਕਾਣੇ ਔਖੇ ਹੋ ਜਾਂਦੇ ਆ। ਤੈਨੂੰ ਪਤਾ ਈ ਆ, ਬੱਚਿਆ ਨੇ ਇਹ ਕਿਹਤਾ ਵੀ ਜਲਦੀ- ਜਲਦੀ ਕੰਮ ਨਿਵੇੜ ਲਈਏ। ਉਹਦੇ ਕੰਮ ਕਰਲੇ ਮਸ਼ੀਨ ਚ ਕੱਪੜੇ ਪਾ ਲਈ ਦੇ ਚਲ ਕੰਮ ਹੋਏਦਾ ਜਲ
ਮੇਰੇ ਤਾਂ ਕੰਮ ਵੀ ਅੱਜ ਏਦਾਂ ਈ ਪਿਆ ਇਹਦੇ ਕਰਕੇ ਬਸ ਇਹ ਰੋਈ ਜਾਂਦਾ।
ਅੱਛਾ ਅੱਛਾ, ਅੱਛਾ ਅੱਛਾ, ਪੀੜ ਕਰਾ ਦੇਣੀ ਸੀਗੀ।
ਫੇਰ ਗਏ ਹੁਣ ਸੌ ਕੇ ਉੱਠਿਆ ਵਾ, ਦਾਦੀ ਬਾਹਰ ਲੈ ਕੇ ਬੈਠੇ ਸੀ, ਫਿਰ ਬਾਹਰ ਗਰਮੀ ਵੀ ਬਹੁਤ ਸੀਗੀ, ਮੰਮੀ ਕਹਿੰਦੇ ਫਿਰ ਮੈਂ ਅੰਦਰ। ਫਿਰ ਲੈ ਆਈ ਇਹਨੂੰ।
ਅੱਛਾ- ਅੱਛਾ, ਹੁਣ ਛੋਟੇ ਬੱਚਿਆਂ ਦਾ ਔਖਾ ਹੋ ਜਾਂਦਾ ਨਾ। ਕਈ ਵਾਰ ਨਹੀ ਬੱਚਾ ਆਪਾਂ ਨਹੀ ਸਮਝ ਪਾਂਦੇ ਹੈਗੇ, ਹਾਂਜੀ -ਹਾਂਜੀ ਸਹੀ ਗੱਲ ਆ।
ਸਿੰਗਲ ਛੱਤ ਤੱਪਦੀ ਬਹੁਤ ਆ ਸਾਰਾ ਦਿਨ ਧੁੱਪ ਪੈਂਦੀ ਆ ਨਾ, ਫਿਰ ਉੱਤੇ ਏਦਾਂ ਈ ਰਹਿੰਦਾ ਆ।
ਤੁਸੀ ਉੱਪਰ ਉਹ ਮਿੱਟੀ ਵਗੈਰਾ ਪਾ ਕੇ, ਲੁੱਕ ਵੈਗਰਾ ਉਹ ਨੀ ਕੀਤਾ ਹੋਇਆ ਉਦੇਂ ਨਾ ਠੰਡਾ ਰਹਿੰਦਾ ਥੋੜਾ ਵੈਸੇ।
ਕੀਤਾ ਤਾਂ ਸਾਰਾ ਕੁੱਛ ਹੁੰਦਾ ਜਦ ਗਰਮੀ ਇੰਨੀ।
ਸਹੀ ਗੱਲ ਆ, ਸਹੀ ਕੋਸ਼ਿਸ਼ ਸਾਰੀ ਚੀਜ਼ਾਂ ਬੇਅਸਰ ਆ। ਜਦੋ ਗਰਮੀ ਸਹੀ ਗੱਲ ਇੰਨੀ ਤੇਜ਼ ਆ, ਹਾਂਜੀ ਏ ਸੀ। ਤੁਸੀ ਦਿਨੇ ਥੱਲੇ ਰਹਿ ਲਿਆ ਕਰੋ ਰਾਤ ਨੂੰ।
ਦਿਨੇ ਦਾ ਸੀ ਦਿਨੇ ਦਾ ਉਹ, ਉਹ ਐਕਚੁਲੀ ਸਾਡੀ ਕਿਚਨ ਉੱਪਰ ਐ।
ਅੱਛਾ -ਅੱਛਾ, ਫੇਰ ਔਖਾ ਹੋ ਜਾਂਦਾ ਨਾ।
ਫਿਰ ਮੈਂ ਕਿੰਨੇ, ਮੈਂ ਤਾਂ ਹਾਂਜੀ ਥੱਲੇ ਚਲੀ ਜਾਨੀ ਆ ਮੈਂ ਤਾਂ। ਆਪਣੇ ਬੱਚੇ ਨੂੰ ਲੈ ਕੇ ਨਾ ਨਵਾ-ਧਵਾ ਕੇ ਇਹਨੂੰ। ਥੱਲੀ ਈ ਬੈ ਜਾਣਾ ਆਪਾ, ਜਦੋਂ ਤੱਕ ਇਹਦੇ ਡੈਡੀ ਨੀ ਆਂਦੇ ਜਾ ਸ਼ਾਮ ਦੀ ਚਾਹ- ਚੂਹ ਦਾ। ਟਾਈਮ ਨੀ ਹੁੰਦਾ ਨਾ, ਛੇ ਵਜੇ ਆਨੀ ਆ ਫਿਰ ਮੈ ੳੱਪਰ।
ਅੱਛਾ -ਅੱਛਾ, ਚਲੋ ਕੋਈ ਗੱਲ ਨੀ ਮੈਂ ਵੀ ਪਤਾ ਮੈਂ ਤੇ ਵੀ ਸਾਡੇ। ਉੱਪਰ ਹੈਗਾ ਰੂਮ ਉੱਪਰ ਗਰਮੀ ਲੱਗਦੀ ਆ, ਉੱਪਰ ਰਾਤੀ ਸੌ ਜਾਣੇ ਆ, ਦਿਨੇ ਨੀਚੇ ਈ ਰਹਿਨੀ ਆ, ਮੈਂ ਨੀਚੇ ਠੰਡ। ਮੈਨੂੰ ਏ ਸੀ ਦੀ, ਕੂਲਰ ਦੀ ਵੀ ਲੋੜ ਨੀ ਪੈਂਦੀ ਹੈਗੀ, ਇੰਨੀ ਉੱਪਰ ਕਮਰਾ ਬਣਿਆ ਨਾ ਠੰਡਾ ਰਹਿੰਦਾ ਵਾ ਹਾਂ, ਉੱਪਰ ਨਾ ਬਣਿਆ ਫੇਰ ਔਖਾ ਲੱਗਦਾ ਵਾ। ਤੇ ਗਰਮੀ ਤਪਸ਼ ਹੋ ਜਾਂਦੀ ਆ, ਛੱਤ ਤਪ ਜਾਂਦੀ ਆ, ਹਾਂਜੀ- ਹਾਂਜੀ।
ਕਹਿੰਦਾ ਵਾ, ਉਹ ਹੈ ਹੀ ਸਾਡੇ ਸਿੰਗਲ ਛੱਤ ਐ ਧੁੱਪ ਸਾਰੀ ਇੱਥੇ ਈ ਪੈਦੀ ਐ।
ਹਾਂ, ਉਹੀ ਤਾਂ ਗੱਲ ਆ ਨਾ ਸਿੰਗਲ ਛੱਤੇ ਤੇ ਬਹੁਤ ਔਖਾ ਦੇ ਉੱਪਰ ਕੁਛ ਛੱਤਿਆ ਹੋਵੇ ਜਾ ਉੱਪਰ ਕਮਰਾ ਬਣਿਆ ਵਾ, ਨਾ ਖੇਡਣ ਨੂੰ। ਫੇਰ ਨੀ ਪ੍ਰੋਬਲਮ ਹੁੰਦੀ। ਹਾਂਜੀ- ਹਾਂਜੀ ਤਾਂ ਈ ਤੇ ਮੈਂ ਇੱਧਰ ਸ਼ਿਫਟ ਹੋਈ ਸੀ, ਜਿਹੜੀ ਨਵੀਂ ਜਗ੍ਹਾ ਮੈ ਇੱਧਰ ਮੈਂ ਤਾਂ ਈ ਆ ਗੇ ਕਮਰਾ ਨੀ ਸੀ ਉੱਪਰ ਬਣਿਆ ਮੈਂ ਕਿਹਾ ਹੁਣ ਗਰਮੀ ਚ' ਬਹੁਤ ਔਖਾ ਹੋਣਾ। ਉਪਰ ਕਮਰਾ ਲੈਂਟਰ ਪਾਤਾ ਸੀ ਮੈਂ, ਤੇ ਫਿਰ ਹੁਣ ਵਧਿਆ ਵਾ, ਹੁਣ ਮੈਨੂੰ ਸਾਰੇ ਆਣ-ਗੇ ਕਹਿੰਦੇ ਤੇਰਾ ਕਮਰਾ ਤਾ ਠੰਡਾ ਵਾ।
ਹੁਣ ਤੁਹਾਡੇ ਇੱਥੇ ਧੁੱਪ ਨਿਕਲੀ ਆ, ਹੁਣ ਨੂੰ।
ਧੁੱਪ ਤਾਂ ਬਹੁਤ ਆ ਧੁੱਪ ਤਾਂ ਹੈਗੀ ਆ ਬੱਟ, ਉਹ ਮੈਂ ਕਹਿ ਰਹੀ ਉੱਪਰ ਕਮਰਾ ਬਣਿਆ ਨਾ, ਨੀਚੇ ਤਾਂ ਠੰਡਾ ਲੱਗਦਾ ਵਾ। ਧੁੱਪ ਤਾਂ ਹੈਗੀ ਆ, ਹਾਂਜੀ ਵੈਸੇ ਐਕਚਲੀ ਮੈਂ ਉੱਪਰ ਈ ਆਈ ਹੋਈ ਸੀਗੀ ਬੱਚਿਆਂ ਨਾਲ, ਉਦਾਂ ਈ ਕੱਪੜੇ ਧੋਣੇ ਸੀ‌। ਮੈਂ ਕਿਹਾ ਚਲ ਫਿਰ ਉਪਰ, ਉਹ ਤੇ ਫਿਰਰ ਪਤਾ ਈ ਨੀ ਲੱਗਦਾ ਜੇ ਧੁੱਪ ਇੰਨੀ ਆ, ਹਾਂਜੀ, ਠੰਡਾ ਹੋਵੇ ਨਾ ਬੱਦਲ ਜਾ ਹੋਵੇ। ਠੰਡਾ ਆ ਫਿਰ ਹਵਾ ਦੇ ਪਤਾ ਲੱਗਦਾ ਵਾ। ਹਾਂਜੀ। ਬਸ ਅੱਜ ਸਾਵਣ ਚੜ੍ਹ ਗਿਆ ਹੁਣ, ਹੁਣ ਬਾਰਿਸ਼ਾ ਸੁਰੂ ਫਿਰ ਤੋ, ਣਾ ਮੀਂਹ ਬੰਦ। ਫਿਰ ਨੀ ਹੋ ਰਿਆ।
ਮੀਂਹ ਨੀ ਬੰਦ ਹੁੰਦਾ ਸਈ ਗੱਲ ਆ, ਪਿਛਲੇ ਸਾਲ ਤਾਂ ਸਾਡੀ ਛਾਤ ਈ ਚੋਣ ਲੱਗੀ ਸੀ, ਲੈਂਟ ਵਿਚੋਂ ਵੀ ਪਾਣੀ ਆ ਗੇਆ।
ਬਹੋਤ ਬਾਰਿਸ਼ਾ ਹੋਈਆਂ ਸੀ, ਬਹੋਤ ਜ਼ਿਆਦਾ ਪਾਣੀ ਦਾ ਕਿੰਨਾ ਆ ਬਹੋਤ ਬਹੋਤ ਆ ਗੇਆ ਜੀ, ਹਾਂਜੀ ਬੜਾ ਨੁਕਸਾਨ ਹੋਏਆ ਸੀਗਾ।
ਹੋਰ ਕੀ, ਅੱਦਾ ਪੰਜਾਬ ਡੁੱਬੇਆ ਪੇਆ ਸੀ।
ਹਾਂਜੀ-ਹਾਂਜੀ ਬਹੋਤ ਨੁਕਸਾਨ, ਤੇ ਵੈਸੇ ਨਈ ਆ, ਕੁਦਰ ਵੀ ਨਾ ਉਨ੍ਹਾਂ ਕੀ ਪਤਾ ਕੁਦਰਤੀ ਰੰਗ ਆਪਾਂ, ਕੈਆ ਵੀ ਨੀ ਕਰ ਵੀ ਨੀ ਜਲਦੀ ਕੁਛ, ਕੁਦਰਤ ਦੀ ਮਾਰ ਕੋਈ ਨੀ ਝਲ ਸਕਦਾ। ਠੀਕ ਐਨੀ ਕੁਦਰਤ ਜਦ ਇੱਕ ਵਾਰੀ ਦੇਣ ਲੱਗਦਾ ਤਾਂ ਕਈ ਹੀ ਜ਼ਿਆਦਾ ਕਰ ਸਕਦਾ ਵਾ, ਨਂਈ ਤਾਂ ਨਂਈ ਤੇ
ਤਾਂ ਜਿਵੇਂ ਕੱਚੀਆਂ ਜਿਵੇਂ ਕੱਚੀ ਛੱਤਾਂ ਹੁੰਦੀਆਂ ਨੇ ਉੱਥ ਚਲੋਂ ਪੈਂਦੀ ਲੈਂਟਰ ਆਲੀ ਛੱਤ
ਲੈਂਟਰ ਵਾਲੇ ਵੀ ਹਾਂਜੀ, ਮੈਨੂੰ ਪਤਾ ਮੇਰੇ ਵੀ ਮੈਂ ਨਵਾਂ ਲੈਂਟਰ ਪਾਏਆ ਮੇਰੇ ਤਾਂ ਵੀ ਹੋ ਰੇ ਸੀਗੇ।
ਓਹ ਜੇਹੜੀ ਆ ਕਿਣ-ਮਿਣੇ ਕਿਣ-ਮਿਣ ਹੁੰਦੀ ਆ ਨਾ ਲਗਾਤਾਰ ਜਿਵੇਂ ਇੱਕ ਤਾਂ ਖੁੱਲ ਕੇ ਪੈ ਜਵੇ ਰੁਕ ਜਵੇ ਓਦਾ ਨੀ ਹੁੰਦਾ, ਜੇ ਟਿੱਪ-ਟਿੱਪ-ਟਿਪ ਟਿੱਪ ਹੁੰਦੀ ਐ, ਔ ਫੇਰ ਛੱਤ ਲੈ ਜਾਂਦੀ ਐ ਪਾਣੀ
ਹਾਂਜੀ-ਹਾਂਜੀ ਸਈ ਗੱਲ ਆ। ਹੂਂ ਬਸ ਹੁਣ ਫੇਰ ਮਾ ਇੱਕ ਅੱਧਾ ਮੀਹਨਾ ਬਾਰਿਸ਼ ਹੋਊਗੀ। ਫੇਰ ਥੋੜਾ, ਫੇਰ ਵੈਸੇ ਯਾ ਦੋ ਕੁ ਮੀਹਨੇ ਤੇੱਨ ਮੀਹਨੇ ਹੈਗੀ ਹਜੇ ਗਰਮੀ ਫਿਰ ਉਸ ਤੋਂ ਬਾਦ ਮੌਸਮ ਹੋ ਗਿਆ, ਮੌਸਮ ਥੋੜਾ ਫੇਰ ਠੰਡਾ ਜਨਮ ਅਸ਼ਟਮੀ ਤੇ ਵੀ ਬਹੋਤ ਗਰਮੀ ਹੁੰਦੀ ਆ ਬਹੋਤ ਜ਼ਿਆਦਾ
ਕਿਤੇ ਤਾਂ ਉਸ ਤੋਂ ਵੀ ਜ਼ਿਆਦਾ
ਰੱਖੜੀ ਜੇ ਤਾਂ ਬੰਦਾ ਹੋਰ ਕੀ ਮੈਂ ਵੀ ਕੈਹੰਦੀ ਮੈਂ ਕੇਆ ਰੱਖੜੀ ਜੇ ਤਾਂ ਕਦੇ ਠੰਡ ਐ, ਪਿਛਲੀ ਵਾਰ ਬਾਰਿਸ਼ ਹੋ ਰੀ ਸੀਗੀ ਪਤਾ ਨੀ ਉਸ ਤੋਂ ਪਿੱਸ਼ ਲੀ ਵਾਰ ਬਾਰਿਸ਼
ਨੀ ਪਿਛਲੀ ਵਾਰੀ ਹੋਈ, ਪਿਛਲੀ ਵਾਰੀ ਹੋ ਰੀ ਸੀ, ਪਿਛਲੀ ਵਾਰੀ ਮੈਂ ਗਈ ਸੀ ਘਰੇ ਮੈਂ ਜਾਣਾ ਸੀ, ਮੀਂਹ ਪੈ ਗੇਆ।
ਹਾਂਜੀ ਮੇਰੇ ਨਾਲ ਵੀ ਏਧੇ ਹੋ, ਅੱਛਾ ਜੀ। ਅੱਛਾ ਹਾਂ, ਮੈਨੂੰ ਵੀੇ ਫੇਰ ਪਤਾ ਕਰ ਪਤਾ ਭਲਾ ਕੈਹੰਦੀ ਜਲਦੀ ਏ ਜਲਦੀ ਮੈਂ ਕੇਆ ਬਾਰੀਸ਼ ਵੀਨੀ ਨਿਕੱਲ ਲੱਗੇ ਬਾਰਿਸ਼ ਸ਼ੁਰੂ ਹੋ ਗਈ ਸਵੇਰੇ ਅੱਠ-ਨੌ ਵਜੇ, ਬਾਰਿਸ਼ ਹੋ ਰੀ ਸੀਗੀ, ਹਾਂਜੀ।
ਕਮੀ ਵਿਆ ਸੀ ਓਦੋਂ ਤਾਂ
ਹਾਂਜੀ, ਉਸ ਦਿਨ ਬਹੋਤ ਮੀਂਹ ਪਇਆ। ਕਈ ਵਾਰ ਆਪਾਂ ਅਪ-ਡਾਊਨ ਕਰ ਲੈਂਣੇ ਆਂ ਕਈ ਵਾਰ ਰੈ ਲੈਣੇ ਆ ਫੇਰ ਔਖਾ ਹੋਇਐ। ਵਾ ਹਾਂਜੀ ਲੋਕਲ ਤਾਂ ਬੰਦਾ ਚੱਲ ਆ ਜਾਂਦਾ ਵਾ।
ਹਾਂਜੀ ਮੈਂ ਤਾਂ ਲੋਕਲ ਈ ਆਂ, ਮੈਂ ਤਾਂ ਚਲੋ ਇੱਕ ਅੱਧੀ ਰਾਤ ਰੈ ਵੀ ਲਵਾਂ।
ਹਾਂਜੀ-ਹਾਂਜੀ, ਨਈ ਮੈਂ ਵੀ ਲੋਕਲ ਈ ਆ, ਲੋਕਲ ਵਦੀਆ ਪਤਾ ਏਨਾ ਅੱਜ-ਕੱਲ ਟਰੈਵਲ ਹੁੰਦਾ ਵੀ ਨੀ ਹੈਗਾ, ਦੂਰ
ਟ੍ਰੈਫਿਕ ਈ ਬੜਾ ਹੁੰਦਾ, ਟਰੈਵਲ ਨਾਲੇ ਗਰਮੀ ਇੱਨੀ ਆ ਕਿੱਥੇ ਬੰਦਾ ਸਫ਼ ਫੇਰ ਕਰਦਾ, ਬੱਚੇ ਨਾਲ ਤਾਂ ਓਦਾਂ ਹੀ ਔਖਾ ਹੁੰਦਾ। ਮੈਨੰ ਤਾਂ ਲੋਕਲ ਈ ਇੰਨਾ ਔਖਾ ਹੁੰਦਾ, ਏਹਦੇ ਨਾਲ ਤਾਂ।
ਮੈਨੂੰ ਖੁਦ, ਮੈਂ ਤਾਂ ਬਾਈਕ ਤੇ ਜਾਵਾਂ ਜਾਂ ਕੇ ਉਦਾ ਜਾਵ ਮੈਨੂੰ ਬਹੋਤ ਔਖ ਔਖਾ ਲੱਗਦਾ ਬੱਚੇਆਂ ਨਾਲ ਮੈਂ ਕਹੂੰਗੀ ਮੈਂ ਘਰੇ ਰੈ ਕੇ ਖੁਸ਼ ਆ, ਹਾਂਜੀ।
ਤੇ ਹੁਣ ਉਦੀ ਵੀਡੀਓ ਕਾਲ ਆ ਰਹੀ ਸੀ, ਏਦੀ ਮਾਸੀ ਇਹਨੂੰ ਬੁਲਾ ਰੇ ਸੀ ਕੈਹੰਦੀ ਆ ਜਾ ਮਿਲ ਲੈ ਮੈਨੂੰ। ਮੈਂ ਕੇਆ ਧੁੱਪ ਈ ਐਨੀ ਆ। ਬਾਈਕ ਤੇ ਤਾਂ ਹੋਰ ਬੰਦਾ ਪਾਗਲ ਇਨੇ ਚਲੋ ਸਾਨੂੰ ਤਾਂ ਵੱਡੇ ਦਾ ਸਾਂਭਲੂਗੇ ਹੁਣ ਐਹਨੂੰ ਕੀ ਪਤਾ।
ਬੱਚੇਆਂ ਨੂੰ ਥੋੜ੍ਹਾ ਪਤਾ ਵਾ ਬੱਚੇ ਪਤਾ ਕੀ ਕਈ ਵੇਰਣ ਏਨਵਾਇਰਮੈਂਟ ਆ ਬੱਚੇ ਦਾ ਘਰ ਦਾ ਮਾਹੌਲ ਪਤਾ ਹੁੰਦਾਵਾ। ਕਈਆਂ ਹੱਥਾਂ ਤੇ ਬਹੋਤ ਪੇਛਾਨ ਹੋ ਜਾਂਦੀ ਬੱਚੇਆਂ ਨੂੰ। ਕਿਸੇ ਦੂਸਰੀ ਜਗ੍ਹਾਹ ਜਾ ਕੇ ਪਤਾ ਜ਼ਿਆਦਾ ਤੰਗ ਕਰਦੇ ਬੱਚੇ, ਤੁਸੀਂ ਦੇਖਿਓ ਮੇਰੇ ਵਿੱਚ ਕਰਦੇ ਆ, ਮੇਰੀ ਕੁੜੀ ਛੋਟੀ ਢਾਈ ਤਿੰਨ ਸਾਲ ਦੇ ਘਰੇ ਠੀਕ ਏ। ਇਹਨੇ ਮੈਂ ਨਾ ਵੀ ਚੱਕਾਂ ਸਰਜੂਗਾ। ਸਾਰਾ ਕੁੱਝ ਚੱਲਦੀ ਏ ਮੰਮੀ ਘਰ ਮੈਂ ਹੁਣ ਛੁੱਟੀ ਛੁੱਟੀਆਂ ਚ ਗਈ ਸੀ। ਹਫ਼ਤਾ ਰਹਿ ਕੇ ਆਈ ਆਂ ਇਹਨੇ ਇੰਨਾ ਸਤਾਇਆ ਮੈਨੂੰ ਇੰਨਾ ਸਤਾਇਆ ਮੈਨੂੰ ਬੈਡ ਤੋਂ ਪੈਰ ਨੀ ਥੱਲੇ ਲਾਣ ਦਿੱਤਾ। ਮੈਂ ਕਿਹਾ ਮੰਮਾ ਮੈਂ ਘਰੇ ਹੀ ਠੀਕ ਆ ਇੱਥੇ ਆ ਕੇ ਤੇ ਮੈਂ ਆਖ ਗਈ ਹੋਰ। ਬੈਠ ਬੈਠ ਕੇ ਮੋਢੇ ਤੇ ਨੀ ਉੱਤਰਦੀ ਨੀ ਸੀ। ਕਿਉਂ ਕੀ ਸਾਰਾ ਮੰਮਾ ਨੀਨੀ ਆਈ। ਕਿਈ ਮੈਨੂੰ ਆਵਾਜ਼ ਮਾਰਨਾ। ਹਨਾ ਨਾਲ ਹੀ ਰੋਣ ਲੈਂਦਾ ਮੰਮਾ ਕਿਤੇ ਚੱਲੀਏ-ਕਿਤੇ ਚੱਲੀਏ ਉਹੀ ਤਾਂ ਹਜੇ ਉਹੀ ਹਜੇ ਆਹ ਇੰਨੀ ਸੀਗੀ- ਤਾਂ ਸਹੀ ਸੀਗਾ ਉਦੋਂ-ਉਦੋਂ ਇਹ ਵੀ ਸਹੀ ਸੀਗਾ- ਥੋੜਾ ਹੋਈਗੀ ਦੋ ਢਾਈ ਤਿੰਨ ਸਾਲ ਤੇ ਉਦੋਂ ਔਖਾ ਬਹੁਤ ਲੱਗਦਾ ਬਹੁ-
ਹਾਂ ਹੋਰ ਕਿ ਹੁਣ ਮੈਂ ਕਿਹਾ ਮ- ਹੁਣ ਠੀਕ ਹੋਊਗਾ ਫੇਰ ਲੈ ਕੇ ਜਾਊਂਗੀ, ਘਰ ਦੇ ਤਾਂ ਇਹੀ ਕਹਿੰਦੇ ਨੇ ਕੁੜੀਆਂ ਦੇ ਵੀ ਆ ਜਾ ਮਾਰ ਜਾ ਗੇੜਾ ਇਕ
ਹਾਂ ਨਹੀਂ ਹੁਣ ਆ ਸਾਵਨ ਸ਼ੁਰੂ ਹੋ ਈ ਗਿਆ ਥੋੜਾ ਬਹੁਤ ਬਾਰਿਸ਼ ਸ਼ੁਰੂ ਹੋਏ ਨੇ ਸਾਵਣ ਚ ਨਾਲ ਰਹੇ ਆਉ, ਸਾਵਨ 'ਚ ਜਾਂਦੀਆਂ ਨੇ ਕੁੜੀਆਂ ਪੇਕੇ।
ਹੂ ਹੂ ਦੇਖਾਂਗੇ ਹੁਣ ਵੀ ਰਹਿ ਕੇ ਆਈ ਸੀ। ਤੇ ਮੈਂ ਦੋ ਕੁ ਹਫ਼ਤੇ ਪਹਿਲਾਂ ਪੰਦਰਾਂ ਕੁ ਦਿਨ ਰਹਿ ਕੇ ਆਈ ਸੀ, ਮੈਂ ਇਸ ਤੋਂ ਬਾਅਦ ਹੀ ਇਹ ਇੱਥੇ ਜਾ ਕੇ ਬਿਮਾਰ ਹੀ ਹੋ ਜਾਂਦਾ ਵਾ, ਫੇਰ ਮੇਰੇ ਘਰ ਦੇ ਕਹੁ ਗੇ ਭੈਣ ਤੇ ਇਹਨੂੰ ਉੱਥੇ ਹੀ ਲੈ ਜਾ।
ਹਾਂ ਸਹੀ ਗੱਲ ਪਤਾ ਕੀ ਸੁੱਖ ਪੇਕਿਆਂ ਦੇ ਹੀ ਹੁੰਦਾ, ਪਤਾ ਕੀ ਗੱਲ ਸਹੁਰੇ ਘਰ ਕੁੱਛ ਕਹਿ ਨਾ ਦੇਣਾ ਨਾ ਵੀ।
ਚਾਹੇ ਨਾ ਇਹਦੇ ਨਾਨੀ - ਨਾਨਾ ਪੇਕੇ ਵਾਲੇ ਇੰਨਾ ਕੁ ਧਿਆਨ ਰੱਖੋਗੇ ਨਾ ਇਹਦਾ ਬਹੁਤ ਜ਼ਿਆਦਾ ਧਿਆਨ ਰੱਖ
ਅਈਂ ਆ ਜਿੰਨੀ ਮਰਜ਼ੀ ਕੇਅਰ ਕਰ ਲੈਣ ਹਾਂਜੀ ਸਹੀ ਗੱਲ
ਇੱਥੇ ਇੱਥੇ ਆਊਗਾ ਠੀਕ ਹੋਜੂਗਾ।
ਹਾਂ ਫੇਰ ਉਹ ਬੱਚੇ ਨੂੰ ਪਤਾ ਕੀ ਬੱਚੇ ਨੂੰ ਔਪਰਾ ਫੀਲ ਕਰਦਾ ਬੱਚਾ। ਬੱਚਾ ਛੋਟਾ
ਹੁਣ ਵੀ ਹਾਂਜੀ ਹੁਣ ਵੀ ਮੈਂ ਪੰਦਰਾਂ ਦਿਨ ਰਹਿ ਕੇ ਆਈ ਹੈ ਬੁਖਾਰ ਇਹਨੂੰ ਇੰਨਾ ਤੇਜ਼ ਤਪ ਪੇਆ ਸੀ ਤਿੰਨ ਦਿਨ ਫੇਰ ਲਾਸਟ ਜਿਵੇਂ ਮੇਰੀ ਮੰਮੀ ਨੇ ਮੈਨੂੰ ਕਿਹਾ ਤਾ ਵੀ ਤੂੰ ਚਲੀ ਜਾ ਪ੍ਰਰੀ ਉਦੋਂ ਬਾਅਦ ਚ ਆ ਜਈ ਤੂੰ ਮਗਰ ਠੀਕ ਆ ਫੇਰ ਮੈ ਇਹਨੂੰ ਲੇ ਆਈ, ਅੱਥੇ ਦਵਾਈ ਕਰਾਈ ਹੈਦੀ ਆ ਕੇ ਅੱਥੇ ਠੀਕ ਵੀ ਹੋ ਗਿਆ।
ਪਤਾ ਕੀ ਕਈ ਵਾਰ ਇਹ ਵੀ ਹੁੰਦਾ ਕਈ ਪਤਾ ਕਿ ਵੈਸੇ ਤਾਂ ਮੈਂ ਆਦਤ ਨਹੀਂ ਪਾਈ ਬੱਚਿਆਂ ਨੂੰ, ਦੁਬਾਰਾ ਕਈ ਵਾਰ ਹੁੰਦਾ ਬੱਚਿਆਂ ਨੂੰ ਇੱਕ ਡਾਕ ਇੱਕੋ ਥਾਂ ਦੀ ਸੂਟ ਕਰਦੀ ਦਵਾਈ, ਉਹ ਦੂਸਰੀ ਜਗ੍ਹਾ ਦਵਾਈ ਲੱਗਦੀ ਨੀ ਇਹ ਬਹੁਤ ਹੁੰਦਾ ਕਈਆਂ ਨੂੰ ਹਾਂ ਹਾਂ ਹਾਂਜੀ ਪਰ ਪਤਾ ਨੀ ਇਹ ਕਈਆਂ ਨੇ ਆਦਤ ਆਪ ਪਾਈ ਹੁੰਦੀ ਆ।
ਹੂ ਇਹ ਤਾਂ ਜਨਮ ਦੀ ਡਾਕਟਰ ਨਾ ਜਿਹੜੀ ਅਸੀਂ ਉਹਦੇ ਤੋਂ ਹੀ ਲੈਂਦੇਆ ਇਹਦੀ ਦਵਾਈ
ਹਾਂ ਵਧੀਆ ਗੱਲ ਆ ਫਿਰ ਉਹ ਵੀ ਉਹ ਵੀ ਹੋ ਸਕਦਾ ਨਾ ਕਿਉਂਕਿ ਤੁਸੀਂ ਸਟਾਰਟਿੰਗ ਉੱਥੋਂ ਕੀਤੀ ਹੋਈ ਆ। ਫਿਰ ਇਹ ਵੀ ਹੋ ਜਾਂਦਾ ਵਾ
ਮੈਂ ਆਪਣੇ ਘਰੋਂ ਦਵਾਈ ਸੀ ਇਹਨੂੰ ਦਵਾਈ ਉਹ ਤੋਂ ਆਰਾਮ ਹੀ ਨੀ ਆਇਆ ਇਹਨੂੰ ਫਿਰ ਮੈਨੂੰ ਆਣਾ ਹੀ ਪਿਆ। ਕੁਝ ਅਨੂ ਇਨਫੈਕਸ਼ਨ ਵੀ ਤਾਂ ਛੋਟੇ ਬੱਚੇ ਨੂੰ ਜਲਦੀ ਹੋ ਜਾਂਦੀ ਹੈ ਨਾ ਬਹੁਤ ਧਿਆਨ ਰੱਖ ਰੱਖਣਾ ਪੈਂਦਾ, ਏਦੇ ਤਾਂ ਹੈਂਡ ਵੌਸ਼ ਕਰਦੀ ਰਹਿੰਦੀ ਆ ਮੈਂ ਥੋੜ੍ਹੀ - ਥੋੜ੍ਹੀ ਦੇਰ ਬਾਅਦ ਕਿਉਂਕਿ ਬੱਚੇ ਆ ਜਾਂਦੇ ਇੱਕ ਅੱਧਾ, ਜਿਵੇਂ ਬਾਹਰੋਂ ਖਡਾ ਲੈਂਦੇ ਨੇ ਕੋਈ ਵੱਡਾ ਵੀ ਆ ਜਾਂਦਾ ਉਹ ਹੁਣ ਹਰ ਕੋਈ ਮਾਂ ਦੇ ਵਾਂਗੂ ਥੋੜੀ ਨਾ ਐਨੀ ਕੇਅਰ ਕਰਦਾ ਵਾ ਉਹਨਾਂ ਨੇ ਤੇ ਕਹਿਣਾ ਲਿਆ ਕੇ ਦੇਦੇ ਆ ਜਾ, ਆ ਜਾ ਹੋਰ ਕੀ ਲੈਂਦੇ ਨੇ, ਕਹਿ ਵੀ ਨਹੀਂ ਸਕਦੇ ਮੂੰਹ ਬਣਾਉਂਦੇ ਨੇ ਫਿਰ
ਸਹੀ ਗੱਲ ਆ, ਪਤਾ ਕੀ ਹੁਣ ਬੱਚਾ ਪਿਆਰ ਲੱਗਦਾ ਆਪਾਂ ਪਿਆਰ ਹੋਏ ਇਹ ਆਪਣੇ ਮਤਲਬ ਤਾਂ ਪਿਆਰ ਕਰਦੇ, ਬਟ ਇਨਫੈਕਸ਼ਨ ਦਾ ਆਪਾਂ ਇਨਫੈਕਸ਼ਨ ਹੀ ਹੈ ਨਾ ਉਹ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ।
ਡਾਕਟਰਾਂ, ਜਦੋਂ ਅਸੀਂ ਡਾਕਟਰ ਕੋਲ ਜਾਈਏ ਡਾਕਟਰ ਵੀ ਮਾਵਾਂ ਨੂੰ ਹੀ ਫੜਦੇ ਨੇ। ਤੁਸੀਂ ਕੀ ਕਰਦੇ ਹੋ? ਤੁਸੀਂ ਧਿਆਨ ਨਹੀਂ ਰੱਖਦੇ ਮੈਂ ਲੈ ਕੇ ਗਈ ਸੀ। ਤੁਸੀਂ ਕੀ ਕਰ ਰਹੇ ਸੀ ਜੀ? ਮੈਨੂੰ ਕਹਿੰਦੇ ਡਾਕਟਰ। ਮੈਂ ਕਿਹਾ ਮੈਂ ਹੁਣ ਕਿਹਨੂੰ, ਕਿਹਨੂੰ ਰੋਕਾਂ ਫੈਰ ਮੈਂ ਸਟ੍ਰਿਕਟ ਹੋ ਹੀ ਗਈ, ਮੈਂ ਮੈਂ ਕਿਹਾ ਮੈਨੂੰ ਸੁਣਨੀ ਪੈਂਦੀ ਆ, ਮੈਂ ਕਿਹਾ ਮੇਰਾ ਬੱਚਾ ਦੁੱਖ ਕੱਢਦਾ ਵਾ।
ਹਾਂ ਨਹੀਂ ਤੁਸੀਂ ਕਹਿ ਦਿਆ ਕਰੋ, ਤੁਸੀਂ ਕਹਿ ਦਿਆ ਕਰੋ ਵੀ ਜਿਹੜਾ ਕੋਈ ਬਾਹਰੋਂ ਆਏ ਉਹਨੂੰ ਕੇ ਹੈਂਡ ਵੋਸ਼ ਇਹ ਤੋਂ ਪਹਿਲਾਂ ਬੱਚੇ ਐਦਾਂ ਮੂੰਹ ਤੇ ਕਿਸ
ਮੈਂ ਹਾਂ ਨਹੀਂ ਘਰ ਦੇ ਤਾਂ ਕਰਦੇ ਹੀ ਨੇ, ਇਹਦੇ ਡੈਡੀ ਵੀ ਆਉਣਗੇ ਨਾ। ਬਾਹਰਦਿਆਂ ਨੂੰ ਕਹਿਣਾ ਥੋੜ੍ਹਾ ਜਿਹਾ ਮੂੰਹ ਬਣਾ ਲੈਂਦੇ ਨੇ, ਘਰ ਦੇ ਤਾਂ ਚਲੋ ਫੋਲੋ ਕਰਦੇ ਹੀ ਆ, ਰਿਸ਼ਤੇਦਾਰਾਂ ਵਰਗੈ ਇਹਨਾਂ ਦੀ ਨੂੰਹ ਦੇਖ ਲਿਓ ਜ਼ਿਆਦਾ ਹੀ, ਹਾਂ ਤਾਂ ਖਾਂਦੇ ਆ ਫੇਰ
ਇਹ ਪਤਾ ਕੀ ਇਹੀ ਅੱਜ -ਕੱਲ ਇਹ ਪਹਿਲਾਂ ਇਹ ਗੱਲ ਹੁੰਦੀ ਐ, ਅੱਜ -ਕੱਲ ਨੂੰ ਕਹਿੰਦੇ ਕਹਿੰਦੇ ਓਵਰ ਪ੍ਰੈਕਟਿਵ ਕਰ ਰਹੀ ਹੈ ਇਹੇ। ਓਵਰ ਐਕਟਿੰਗ ਆ ਜ਼ਿਆਦਾ, ਏਦਾਂ ਸੁਣਨ ਨੂੰ ਮਿਲਦੀਆਂ ਗੱਲਾਂ। ਬਟ ਆਪਾਂ ਤਾਂ ਆਪਣੇ ਬੱਚੇ ਲਈ ਸੇਫਟੀ ਆ, ਠੀਕ ਆ ਵੀ ਨੀ ਆਪਾਂ ਕਹਿੰਦੇ ਹਾਂ, ਪਰ ਆਪੇ ਸੋਚਣਾ ਚਾਹੀਦਾ ਆਪਾਂ ਬਾਹਰੋਂ ਆਏ ਕਿੰਨੀ ਜਗ੍ਹਾ ਹੱਥ ਲੱਗੇ ਹੁੰਦੇ ਕਿੰਨਾ ਖਾਧਾ ਪੀਤਾ ਹੁੰਦਾ ਵਾ, ਠੀਕ ਹੈ ਨਾ। ਫੇਰ ਬੈਕਟੀਰੀਆ ਤਾਂ ਤੁਹਾਨੂੰ ਪਤਾ ਏ ਕਿਹੜਾ ਦਿਖਦੇ ਆ। ਇੱਕ ਦੂਜੇ ਤੋਂ ਹੋਏ ਜਾਂਦੇ ਆ। ਹਾਂ ਬੱਚਿਆਂ ਪਾਲਣੇ ਬਹੁਤ ਔਖੇ ਆ, ਹਾਂਜੀ ਠੀਕ ਏ ਜੀ ਓਕੇ ਜੀ ਠੀਕ ਏ ਜੀ। ਓਕੇ ਠੀਕ ਏ।